ਹੈਲੋ।
ਸਤਿ ਸ਼੍ਰੀ ਅਕਾਲ ਭਾਜੀ। ਹੋਰ ਠੀਕ ਓ? ਸਭ ਵਧੀਆ ਭਾਈ ਤੁਸੀਂ ਸੁਣਾਓ ਘਰ ਪਰਿਵਾਰ ਵਧੀਆ ਸਭ?
ਹਾਂਜੀ ਘਰ ਪਰਿਵਾਰ ਵੱਡਾ ਤੁਹਾਡਾ ਵੀ?
ਬਸ ਸਭ ਵਧੀਆ ਹੋਰ ਗਏ ਨੀ ਕਿਤੇ ਘੁੰਮਣ ਸੰਡੇ ਨੂੰ?
ਹਾਂ, ਇਸ ਵਾਰੀ ਤੇ ਆਪਾਂ ਮਾਲਦੇਵਤਾ ਦਾਹਿਹਰਾਗੁਨੀ ਗਏ ਸੀ ਤੇ ਫੇਰ ਉਸ ਤੋਂ ਬਾਅਦ ਆਪਾਂ ਹੋਰ ਜਗ੍ਹਾ ਵੀ ਗਏ ਮਨਸੂਰੀ ਵੀ ਗਏ ਸੀ।
ਅੱਛਾ ਬੱਚਿਆਂ ਦੀ ਛੁੱਟੀਆਂ ਹੋਈ ਸੀ ਮਨਸੂਰੀ ਘੁੰਮ ਕੇ ਆਏ ਓ ਹੈ।
ਹਾਂਜੀ ਮਨਸੂਰੀ ਘੁੰਮ ਕੇ ਆਏ ਆ ਉੱਥੇ ਤਾਂ ਮਤਲਬ ਏ ਸੀ ਦੀ ਕਿਸੇ ਨੂੰ ਵੀ ਲੋੜ ਨੀ ਐ ਚਾਹੇ ਗਰਮੀ ਦਾ ਮੌਸਮ ਹੋਏ, ਠੰਢ ਦੇ ਮੌਸਮ ਵਿੱਚ ਤੇ ਕੁੱਕੜੀ ਬਣ ਜਾਂਦੀ ਐ ਉੱਥੇ ਬੰਦੇ ਦੀ।
ਅੱਛਾ ਜੀ ਇੰਨੀ ਠੰਢ ਹੁੰਦੀ ਐ ਉੱਥੇ?
ਹਾਂਜੀ ਹਾਂਜੀ।
ਵਧੀਆ ਇੰਜੋਏ ਕਰਕੇ ਆਇਓ ਫੇਰ ਉੱਥੇ ਹੈ। ਫੈਮਲੀ ਨਾਲ ਈ ਗਏ ਸੀ ਕੱਲੇ ਗਏ ਸੀ? ਅੱਛਾ ਫੈਮਿਲੀ ਨਾਲ ਗਏ ਸੀ ਵਧੀਆ ਫਿਰ ਤਾਂ ਗੁਰਦਆਰੇ ਗਏ ਸੀ ਗੁਰਦੁਆਰਾ ਵੀ ਆ ਨਾ? ਤੇ ਮਨਸੂਰੀ ਰੋਡ ਤੇ ਈ।
ਨਾ ਭਾਜੀ ਉੱਥੇ ਨੀ ਗਿਆ ਮੈਨੂੰ ਨਾਮ ਵੀ ਨੀ ਪਤਾ ਉਸ ਗੁਰਦੁਆਰੇ ਦਾ ਤੁਸੀਂ ਦੱਸੋਗੇ ਇੱਕ ਵਾਰੀ?
ਉਹ ਲੋਕਲ ਸਿੰਘ ਸਭਾ ਗੁਰਦੁਆਰੇ ਈ ਬੋਲਦੇ
ਅੱਛਾ ਸਿੰਘ ਸਭਾ ਗੁਰਦੁਆਰਾ ਲੋਕਲ ਈ ਆ ਮਤਲਬ ਉੱਥੇ। ਹਾਂਜੀ ਹਾਂਜੀ ਅ,
ਉੱਥੇ ਤਾਂ ਵੈਦਰ ਬੜਾ
ਹਾਂਜੀ ਵੈਦਰ ਤੇ ਮਤਲਬ ਜਿਸ ਟਾਈਮ ਉੱਥੇ ਧੁੱਪ ਨਿਕਲਦੀ ਐ ਇੰਨਾ ਕੁ ਵਧੀਆ ਵਿਊ ਹੋ ਜਾਂਦਾ ਉੱਥੇ ਪਹਾੜ ਵੀ ਵੇਖਦੇ ਨੇ।
ਹਾਂ, ਮੋਰਨਿੰਗ ਵੀਊ ਬੜਾ ਵਧੀਆ ਲੱਗਦਾ।
ਮੋਰਨਿੰਗ ਵਿਊ ਹਾਂਜੀ। ਉੱਥੇ ਸਨਰਾਈਜ਼ ਹੁੰਦਾ ਤੇ ਇੰਨਾ ਕ ਵਧੀਆ ਵਿਊ ਵੇਖਦਾ ਕੀ ਬਤਾਵਾਂ।
ਸਈ ਗੱਲ ਐ ਮੋਰਨਿੰਗ ਵੀ ਬਹੁਤ ਵਧੀਆ ਹੁੰਦੇ ਆ ਮਤਲਬ ਰਾਤੀ ਥੋੜੀ ਠੰਡ ਹੀ ਜਾਂਦੀ ਐ ਮੋਲ ਰੋਡ
ਵਧੀਆ ਹੁੰਦੀ ਉੱਥੇ ਜਿਸ ਟਾਈਮ ਸਨ ਰਾਈਜ਼ ਆ ਹੋਣੇ ਵਾਲਾ ਹੁੰਦਾ।
ਅੱਛਾ ਸਹੀ ਗੱਲ ਐ ਮਤਲਬ ਠੰਡਾ ਹੈਗਾ ਮਤਲਬ ਉੱਥੇ ਟਰੈਕ ਕਰਕੇ ਵਧੀਆ ਆਂਦਾ ਮਤਲਬ ਉੱਥੇ ਪੈਦਲ ਬੰਦਾ ਘੁੰਮਦਾ ਰਵੇ ਪੈਦਲ ਵੀ ਬੜਾ ਵਧੀਆ ਹੈਗਾ।
ਉੱਧਰ ਉਹਨੂੰ ਦਿਨ ਦਾ ਪਤਾ ਈ ਨੀ ਚਲੇਗਾ ਤੁਸੀਂ ਕਿੱਥੇ ਘੁੰਮ ਰੇ ਓ।
ਨਹੀਂ ਬੜੀ ਵਧੀਆ ਜਗਾ ਹੈਗੀ ਵੈਸੇ ਘੁੰਮਣ ਵਾਲੀ ਓ ਮਨਸੂਰੀ ਵਗੈਰਾ। ਵਧੀਆ ਹੈਗਾ ਦੇਹਰਾਦੂਨ ਨਿਕਲਦੇ ਜਾਓ ਵਧੀਆ।
ਹਾਂਜੀ ਦੇਹਰਾਦੂਨ ਤੇ ਫਿਰ ਹੈਗਾ ਈ ਵਧੀਆ ਜਗ੍ਹਾ ਦੇਖੋ।
ਕਾਫ਼ੀ ਜਗ੍ਹਾ ਹੈਗੀ ਦੇਹਰਾਦੂਨ ਵੀ ਘੁੰਮਣ ਆਲੀਆਂ ਘੁੰਮ-
ਵੱਡਾ ਹੈ ਦੇਹਰਾਦੂਨ ਉੱਥੇ ਘੁੰਮਣ ਦੀ ਜਗਾ ਈ ਇੰਨੀ ਹੈਗੀ ਐ ਕੀ ਬਤਾਵਾਂ ਲੇਕਿਨ ਮਹਿੰਗਾਈ ਵੀ ਬਹੁਤ ਹੈਗੀ ਐ ਉੱਥੇ
ਉਹ ਤੇ ਹੈ ਹੀ ਹੈਵੇ ਜਿੰਨਾ ਵੱਡਾ ਸ਼ਹਿਰ ਹੈਗਾ ਉਨੀ ਜ਼ਿਆਦਾ ਮਹਿੰਗਾਈ ਹੋਏਗੀ ਗੱਲ ਤੇ ਐਹੀ ਹੈਨਾ-
ਬੜੀਆਂ ਜੇ-
ਹੋਰ ਕੀ ਚਲੋ ਬੰਦਾ ਪੈਸੇ ਦਾ ਕੀ ਵੇਖਣਾ ਇੰਜੋਏ-
ਜੀ ਇੰਜੋਏ ਕਰਨਾ ਤਾਂ ਪੈਸੇ ਨੀ ਵੇਖਣੇ ਹੁੰਦੇ-
ਬਿਲਕੁਲ ਬਿਲਕੁਲ ਆਪਣਾ ਇੰਜੋਏ ਕਰਕੇ ਵਾਪਸ ਆ ਜਾਂਦਾ ਬੰਦਾ-
ਹਾਂਜੀ ਇੰਜੋਏ ਕਰਕੇ ਵਾਪਸ ਜਾਣਾ ਪੈਸੇ ਤਾਂ ਫੇਰ ਆ ਜਾਣਗੇ-
ਦੋ ਤਿੰਨ ਦਿਨ ਦੀ ਗੱਲ ਹੁੰਦੀ- ਜੇ ਬੰਦਾ ਫਿਰ ਘੁੰਮ ਫਿਰ ਕੇ ਵਾਪਸ ਆ ਜਾਏਗਾ ਹੋਰ ਕੀ- ਉੱਥੇ ਮੌਸਮ ਕਿੱਦਾਂ ਭਰਿਆ ਤੁਹਾਡਾ ਅੱਜ ਫਿਰ
ਮਤਲਬ ਮੌਸਮ ਕਦੀ ਕਦਾਰ ਬਾਰਿਸ਼ ਆ ਜਾਂਦੀ ਹੈ ਤੇ ਨਾਲ ਹੀ ਧੁੱਪ ਚੱਲ ਜਾਂਦੀ ਹੈ ਉੱਥੇ-
ਅੱਛਾ, ਹਾਂ ਉੱਥੇ ਪਹਾੜੀ ਇਲਾਕਾ ਵਗੈਰਾ-
ਹਾਂਜੀ ਪਹਾੜੀ ਇਲਾਕੇ ਤੇ ਤਾਂ ਹੈ ਹੀ ਬਾਰਿਸ਼ ਆਊਗੀ ਨਾਲ ਹੀ ਧੁੱਪ ਚੜਜੂ-
ਹਾਂ ਬਾਰਿਸ਼ ਹੈ ਨਾਲ ਹੀ ਧੁੱਪ ਚੜ ਜਾਂਦੀ ਵਧੀਆ ਹੋ ਜਾਂਦਾ ਮੌਸਮ ਠੰਡਾ-
ਲੇਕਿਨ ਮੌਸਮ ਠੰਢਾ ਹੋ ਜਾਂਦਾ ਉੱਥੇ ਉੱਥੇ ਮਤਲਬ ਤੁਸੀਂ ਦਸੰਬਰ ਦੇ ਮਹੀਨੇ ਵਿੱਚ ਨਾ- ਐਸੇ ਬਿਨਾਂ ਇਨਰ 'ਚ ਘੁੰਮ ਨੀ ਸਕਦੇ ਇਨਰ 'ਚ ਵੀ ਤੁਸੀਂ ਜੈਕਟ ਪਾਓਗੇ ਜਾਹੀ- ਤੁਸੀਂ ਬਾਹਰ ਜਾ ਸਕਦੇ ਹੋ ਇਹ ਨਹੀਂ ਜਾ ਸਕਦੇ ਇੰਨੀ ਕੁ ਠੰਡ ਲੱਗਣੀ ਉੱਥੇ-
ਅੱਛਾ ਜੀ-
ਹਾਂਜੀ-
ਵਧੀਆ ਵਧੀਆ ਰੂਮ ਲੈ ਕੇ- ਇਕ ਬੰਦਾ ਉੱਥੇ ਬਵੇ ਆਰਾਮ ਨਾਲ ਰੂਮ ਦੇ ਸ- ਸਸਤੇ ਮਿਲ ਜਾਂਦੇ ਉਹਦੀ ਮਹਿੰਗੇ ਹੈਗੇ-
ਨਹੀਂ ਰੂਮ ਭਾਜੀ ਤੇ ਰੂਮ ਤੇ ਮਹਿੰਗੇ ਹੀ ਨੇ-
ਮਤਲਬ ਸੀਜਨ ਵਾਈਜ਼ ਹੈਗੇ ਐ ਨਾ ਮਤਲਬ-
ਟੈਂਟ 'ਚ ਰੂਮ ਲੈ ਲਓ ਜੇ ਲੈਨੇ ਗਰਮੀਆਂ 'ਚ ਸਸਤੇ ਨਹੀਂ ਗਰਮੀਆਂ 'ਚ ਵੀ ਉਹੀ ਰੇਟ ਕਿਉਂਕਿ- ਗਰਮੀਆਂ 'ਚ ਲੋਕਾਂ ਨੂੰ ਏਸੀ ਚਾਹੀਦਾ ਹੁੰਦਾ ਹੈ ਤੇ ਠੰਡ 'ਚ ਬਲੈਂਕਿਟ ਵਗੈਰਾ ਮਤਲਬ ਠੰਡ 'ਚ ਥੋੜਾ ਰੂਮ ਸ- ਸਸਤਾ ਹੀ ਹੋ ਜਾਂਦਾ ਇੱਕ-
ਅੱਛਾ ਅੱਛਾ ਅੱਛਾ ਅੱਛਾ ਪਰ ਉੱਥੇ ਬਰਫ਼ ਘੱਟ ਹੀ ਪੈਂਦੀ ਹੈ ਬਰਫ਼ ਤੇ ਸ਼ਿਮਲਾ ਵਗੈਰਾ ਜ਼ਿਆਦਾ ਪੈਂਦੀ ਹੈਨਾ
ਆਹੋ ਭਾਜੀ ਉੱਥੇ ਬਰਫ਼ ਤੇ ਮਤਲਬ ਇੱਕ ਜਗ੍ਹਾ ਹੈਗੀ ਧਨੋਲਟੀ ਉੱਥੇ ਪੈਂਦੀ ਹੈ ਬਰਫ਼-
ਅੱਛਾ ਇਹ ਮਨਸੂਰੀ ਤੋਂ ਉੱਪਰ ਪੈਂਦਾ ਧਨੋਲਟੀ ਕੇ ਨੀਚੇ ਹੈਗਾ-
ਉਪਰ ਹੈਗਾ ਮਨਸੂਰੀ ਤੋਂ ਵੀ ਉਹ ਤੇ ਸਭ ਤੋਂ ਪਹੁੰਚੀ ਹੈਗੀ ਇਹ ਜਗ੍ਹਾ ਤਨੋਲਟੀ-
ਅੱਛਾ ਸਭ ਤੋਂ ਉੱਪਰ ਹੀ ਹੀ ਹੈਗੀ ਜਗ੍ਹਾ ਹੈਂ ਮੈਂ ਨਹੀਂ ਗਿਆ ਉਸ- ਸਾਈਡ ਇੱਥੇ ਤੇ ਮੈਂ ਘੁੰਮਿਆ ਦਾਵਾ ਮ-
ਹਾਂਜੀ ਮੈਂ ਵੀ ਮੈਂ ਵੀ ਤਨੋਲਟੀ ਨੀ ਗਿਆ ਮੇਰੇ ਮਾਮਾ ਹੋਰੀ ਗਏ ਸੀਗੇ ਮੈਂ ਵੀ ਉੱਥੇ ਮਨਸੂਰੀ- ਉੱਪਰ ਤੱਕ ਗਿਆ ਉਸ ਤੋਂ ਉੱਪਰ ਮੈਂ ਵੀ ਨਹੀਂ ਗਿਆ ਹੋਊਗਾ-
ਵਧੀਆ ਵੈਦਰ ਹੁੰਦਾ ਉੱਥੇ ਇਨਵਾਇਰਮੈਂਟ ਬੜਾ ਸਾਫ਼ ਹੈਗਾ ਇੱਥੇ ਤਾਂ ਪੋਲਿਊਸ਼ਨ ਹੀ ਬੜੀ ਹੈ ਆਪਣੇ ਇਸ ਸਾਈਡ ਤਾਂ-
ਸੱਚੀ ਗੱਲ ਹੈ ਜੀ ਇੱਥੇ ਪੂਲਿਊਸਨ ਨੀ ਬੜਾ ਹੈਗਾ ਉੱਥੇ ਤਾਂ ਮਤਲਬ ਗਾੜੀਆਂ ਵਗੈਰਾ ਇਨੀ ਕਿ- ਚਲਦੀ ਲੋਕ ਪੈਦਲ ਹੀ ਘੁੰਮਦੇ ਨੇ ਉੱਥੇ-
ਅੱਛਾ ਪੈਦਲ ਜ਼ਿਆਦਾ ਘੁੰਮਦੇ-
ਪੈਦਲ ਜ਼ਿਆਦਾ ਘੁੰਮਦੇ ਨੇ ਮਤਲਬ ਕਿੱਥੇ ਦੂਰ ਜਾਣਾ ਹੋਏ ਫਿਰ ਐ- ਤੇ ਓ ਬਾਈਕਾਂ ਦਾ ਯੂਜ ਹੁੰਦਾ ਹੈ ਜ਼ਿਆਦਾ-
ਨੀ ਸਾਫ਼- ਉਹ ਤੇ ਸਾਫ਼ ਵੈਦਰ ਹੈਗਾ ਬੰਦਾ ਘੁੰਮਣ ਫਿਰਨ ਦਾ ਹੀ ਮਨ ਕਰਦਾ ਵੇ ਆਪਣੇ- ਨੀਚੇ ਆ ਕੇ ਤਾਂ ਪੂਰੀ ਮਤਲਬ ਗਰਮੀ ਇੰਨੀ ਹੈਗੀ ਆਪਣੇ ਸ਼ਹਿਰਾਂ ਸਾਈਡ ਵਿਚ-
ਉਹ ਪੂਰੇ ਉੱਪਰ- ਇੱਕ ਗਾਉ ਜਿਹਾ ਹੈ ਛੋਟਾ ਗਾਉਂ ਹੈ ਉੱਥੇ ਸਾਰੇ ਲੋਕ ਫਿਰਦੇ ਰਹਿੰਦੇ ਨੇ ਬਾਤਾਂ ਕਰਦੇ ਰਹਿੰਦੇ ਨੇ- ਪਹਾੜੀ ਚ, ਦੇਖੋ ਸਾਨੂੰ ਤਾਂ ਆਂਦੀ ਨੀ ਪਹਾੜੀ ਭਾਸ਼ਾ-
ਹਾਂ ਅਸੀਂ ਪੰਜਾਬੀ ਹੈਗੇ ਆਂ, ਸਾਨੂੰ ਪੰਜਾਬੀ ਆਏਗੀ ਸਾਨੂੰ ਸਾਨੂੰ ਕਿਥੇ ਪਹਾੜੀ ਲੈਂਗੁਏਜ ਆਉਣੀ ਆੜ ਕੇ ਵਧੀਆ, ਅੱਛੀ ਗੱਲ ਹੈ, ਅੱਗੇ ਨੀ ਗਏ ਕਦੀ ਹੇਮਕੁਟ ਸਾਹਿਬ ਵਗੈਰਾ
ਨਹੀਂ ਅੰਮ੍ਰਿਤਸਰ ਨਾ ਗਏ ਅਸੀ ਥੋੜੇ ਛੋਟੇ ਹੁੰਦੇ ਆ, ਉੱਥੇ ਬੜਾ ਦਰਬਾਰ ਸਾਹਿਬ ਚ ਫੁੱਲ ਮਜ਼ਾ ਆਉਦਾ ਜੀ
ਅੱਛਾ, ਹਾਂ ਦਰਬਾਰ ਸਾਹਿਬ ਥੋ੍ਹੀ ਗਰਮੀ ਹੋ ਜਾਂਦੀ ਕਾਫੀ
ਹਾਂਜੀ ਹਾਂਜੀ ਲੇਕਿਨ ਉੱਥੇ ਲੋਕ ਲੋਕੀ ਕਹਿੰਦੇ ਨੇ ਸਾਡੇ ਤੋਂ ਨੀ ਰੁਕਿਆ ਜਾਂਦਾ ਗਰਮੀ ਚ, ਲੇਕਿਨ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨਾਲ ਮਨ ਪੂਰਾ ਪਵਿੱਤਰ ਹੋ ਜਾਂਦਾ ਈ
ਉਹ ਤੇ ਹੈ ਈ, ਬੰਦਾ ਅੰਦਰ ਵੜਦਾ ਹੀ ਐ ਨਾ ਐਂਜ ਲੱਗਦਾ ਬਈ ਸ਼ਾਂਤ ਜਗ੍ਹਾਹ
ਹਾਂਜੀ ਪੂਰਾ ਪੋਜ਼ਟਿਵ ਹੋ ਜਾਂਦਾ ਪੂਰਾ ਮਨ
ਪੂਰਾ ਪੋਜ਼ਟਿਵ ਮਨ ਹੋ ਜਾਂਦਾ, ਮਤਲਬ ਗ਼ਲਤ ਦਿਮਾਗ ਚ ਵੀ ਕੋਈ ਚਲ ਰੇਯਾ ਹੁੰਦਾ, ਬੰਦਾ
ਉਥੇ ਆਰਾਮ ਨਾਲ ਬੈਠੇਓ ਇੰਜੋਏ ਕਰਿਓ ਆਪਣਾ
ਸਹੀ ਗੱਲ ਐ, ਹੋਰ ਕੀ ਵਧੀਆ ਵਧੀਆ ਟਾਈਮ ਪਾਸ, ਮਤਲਬ ਅੱਛੀ ਗੱਲ ਹੈ ਅੱਛਾ ਰੱਬ ਦਾ ਮਨ ਲੱਗ ਜਾਂਦਾ
ਹਾਂਜੀ ਹਾਂਜੀ ਅੱਛਾ ਪੂਰਾ ਮਨ ਲੱਗ ਜਾਏ ਫਿਰ
ਹੋਰ ਕੀ, ਅੱਗੇ ਵੀ ਜਾਂਦੇ ਹੋ ਅੰਮ੍ਰਿਤਸਰ ਘੁੰਮਣ ਜਾਂਦੇ ਕਿੱਥੇ ਅੱਗੇ ਵਾਹਗਾ ਬੋਡਰ ਵਗੈਰਾ
ਮੈਂ ਗਿਆ ਸੀ ਜਦੋਂ ਤੇ ਤਿੰਨ ਜਗ੍ਹਾਹ ਗਏ ਸੀ, ਤੇ ਉਸ ਟਾਈਮ ਤੇ ਤਿੰਨ ਜਗ੍ਹਾਹ ਪਪੂਲਰ ਸੀਗੀ ਤੇ ਜਲਿਆਂ ਵਾਲਾ ਬਾਗ, ਵਾਘਾ ਬੋਡਰ ਤੇ ਦਰਬਾਰ ਸਾਹਿਬ, ਐ ਤਿੰਨ ਈ ਜਗ੍ਹਾਹ ਘੁੰਮਿਆ ਸੀ ਮੈਂ ਇਥੇ
ਅੱਛੀ ਜਗਾਹ ਹੈਗੀ ਘੁੰਮਣ ਦੇ ਲਈ ਉਹ ਤਾਂ ਹੋਰ ਕੀ ਬੰਦਾ ਵਧੀਆ ਮਨ ਲੱਗ ਜਾਂਦਾ ਉੱਥੇ ਹੋਰ ਕੀ ਪਰ ਜਾਏ ਬੰਦਾ ਸਰਦੀਆਂ ਚ ਉੱਥੇ ਜਾਣਾ ਤੇ ਗਰਮੀਆਂ ਹੈ ਥੋੜ੍ਹਾ ਨਾ ਗਰਮੀਆਂ ਚ ਨੀ ਮਤਲਬ ਮਨ ਕਰਦਾ ਜਾਣ ਤੇ ਉੱਥੇ
ਹਾਂਜੀ ਗਰਮੀਆਂ ਚ ਤਾਂ ਮਤਲਬ ਜ਼ਿਆਦਾ ਮਨ ਨੀ ਹੁੰਦਾ ਠੰਡ ਚ ਵੀ ਖੂਬ ਮਜ਼ਾ ਆਉਂਦਾ ਹੈ ਉੱਥੇ
ਠਾਂਡਾ ਚ ਈ ਮਜ਼ਾ ਆਂਦਾ ਉਥੇ
ਹਾਂਜੀ ਠੰਡ ਚ ਤੇ ਫੇਰ ਮਜ਼ਾ ਈ ਮਜ਼ਾ ਐ
ਗਰਮੀਆਂ ਚ ਜਾਣ ਤੇ ਮਨ ਹੀ ਨੀ ਕਰਦਾ
ਹਾਂਜੀ ਗਰਮੀਆਂ ਚ ਫੇਰ ਜਿਆਦਾ ਹੀ ਗਰਮੀ ਜੀ ਹੋ ਜਾਂਦੀ ਹੈ ਫੇਰ ਉੱਥੇ ਪਸੀਨੋ ਪਸੀਨ ਹੋ ਜਾਂਦਾ ਬੰਦਾ ਵੀ
ਉਹ ਸਹੀ ਐ, ਬੰਦਾ ਕਹਿੰਦਾ ਘਰ ਹੀ ਬੈਠੇ ਰਹੋ ਕਿੱਥੇ ਜਾਣਾ ਵ ਉ
ਘਰ ਚ ਲੋਕੀ, ਏ ਸੀ ਚਲਾ ਕੇ ਆਪਣਾ ਪੂਰਾ ਬੈਠੇ ਰਹਿੰਦੇ ਨੇ
ਹੋ ਗਿਆ ਅੱਜ ਕੱਲ੍ਹ ਈ ਹੋ ਗਯਾ, ਅੱਜ ਕੱਲ੍ਹ ਬੰਦੇ ਕਿੱਥੇ ਬਾਹਰ ਜਾਂਦੇ ਨੇ ਕਹਿੰਦੇ ਘਰ ਹੀ ਠੀਕ ਆ ਆਪਣਾ ਏ
ਹਾਂਜੀ ਕਾਰ ਚਲਾਓ ਏਸੀ ਚਲਾਓ ਆਪਣਾ ਟੀ ਵੀ ਵੇਖਦੇ ਰਹਿੰਦੇ ਨੇ ਸਾਰੇ, ਹੁਣ ਤੇ ਟੀ ਵੀ ਮੋਬਾਇਲ ਹੀ ਆ ਗਏ ਹੀ ਸਭਦੇ ਲਾਈਫ ਵਿੱਚ
ਆਪਣਾ ਵਧੀਆ ਟਾਈਮ ਪਾਸ ਹੋ ਜਾਂਦਾ ਘਰ ਨਾ, ਅੱਜ ਤੁਹਾਡੇ ਉੱਥੇ ਕਿੱਦਾਂ ਦਾ ਬਣੇ ਦਾ ਮੌਸਮ
ਮੌਸਮ ਤੇ ਅੱਜ ਵਧੀਯਾ ਹੈਗਾ ਹੀ, ਹੁਣ ਥੋੜ੍ਹੀ ਦੇਰ ਚ ਸ਼ਾਇਦ ਬਾਰਸ਼ ਆ ਜਾਏ
ਅੱਛਾ ਬਾਰਿਸ਼ ਆਲਾ ਹੋਇਦਾ ਮੌਸਮ ਤੁਹਾ
ਹਾਂਜੀ ਫੁੱਲ, ਮੈਂ ਤੇ ਕਹਾਂ ਆ ਜਾਯੇ ਇਕ ਵਾਰ ਬਾਰਿਸ਼ ਠੰਡਾ ਮੌਸਮ ਹੋ ਜਾਏਗਾ, ਹੁਣ ਤੇ ਚਿਪ ਚਿਪ ਵਾਲਾ ਮੌਸਮ ਸ਼ੁਰੂ ਹੋ ਗਿਆ ਪਰ ਚਪ ਚਿਪ ਚਿਪ ਹੋ ਜਾਂਦੀ ਹੈ ਮੌਸਮ ਇਚ, ਸੀਜਨ ਆਹੋ ਭਾਜੀ ਫੇਰ ਬਰਸਾਤੀ ਤਾਂ ਅਸੀ ਕੇਹਾ ਫਿਰ ਮੱਛਰ, ਮੱਛਰ ਇੰਨੇ ਆਉਂਦੇ ਨੇ ਉਹ ਲਾਈਟਾਂ ਦੇ ਪਾਸ ਹੋਣ ਵਾਲੇ
ਜਿੰਨੀ ਬਰਸਾਤਾਂ ਹੋਣਗੀਆਂ ਉਨੀਆਂ ਬਿਮਾਰੀਆਂ ਬਿਮਾਰੀਆਂ ਫੈਲਨਗੀਆਂ, ਡੋਕਟਰਾਂ ਦੇ ਬਿਜਨਸ ਵੀ ਚੱਲਨਗੇ।
ਹੁਨ ਤੇ ਡੋਕਟਰ ਹੁਨ ਤੇ ਮੈਡੀਕਲ ਵਾਲੇ ਡਾਕਟਰ ਵਾਲੇ ਖੁਸ਼ ਹੋ ਜਾਨਗੇ ਏਸ ਮੀਨੇ ਚ।
ਹੈਂ।
ਓ ਡੋਕਟਰ ਵੀ ਖੁਸ਼ ਹੋ ਜਾਨਗੇ ਏਸ ਮੀਨੇ ਚ ਤੇ ਓਨਾਂ ਦਾ ਵੀ ਕੰਮ ਬਨੂਗਾ ਏਸ ਮੀਨੇ ਤੇ ਦੇਖੋ ਡਾਕਟਰਾਂ ਦਾ ਤਾਂ ਕੰਮ ਐ ਵੈਸੇ ਬਾਰਾਂ ਮੀਨੇ ਐ।
ਹਾਂ ਸਈ ਗੱਲ ਏ ਆ।
ਕਿਸੀ ਨੂੰ ਕੋਈ ਹਲਕੀ ਜੀ ਬਿਮਾਰੀ ਪੈ ਜਾਂਦੀ ਐ। ਚਲੋ ਭੱਜੋ ਡੋਕਟਰ ਨਾਲ ਹਜ਼ਾਰੋ ਰੁਪਇਆ ਦਾ ਬਿੱਲ ਬਨਾਇਆ ਓ ਪਤਾ ਨੀ ਕੀ-ਕੀ ਹੁੰਦਾ ਏ।
ਚਲੋ ਰੱਬ ਸਬ ਨੂੰ ਸੁਖੀ ਰੱਖ
ਹਾਂਜੀ ਮੈਂ ਤਾਂ ਕੈਂਨਾ ਕਦੀ ਡੋਕਟਰ ਕੋਲ ਨਾ ਜਾਓ। ਆਪਨਾ ਘਰ ਬਹੋ ਘਰ ਠੀਕ ਰਹੋ ਔਰ ਸਵਸਥ ਰਓ।
ਸਈ ਗੱਲ ਏ ਚਲੋ ਛੋਟੀ ਮੋਟੀ ਬੰਦਾ ਬਮਾਰੀ ਹੁੰਦੀ ਏ ਠੀਕ ਹੋ ਜਾਂਦੀ ਹੋਰ ਕਿ ਜ਼ਾਦਾ ਵੱਡ
ਹਾਂਜੀ ਜਾਦਾ ਵੱਡੀ ਨਾ ਲੱਗੇ ਕੋਈ
ਓ ਤੇ ਹੈ ਈ ਐ।
ਓ ਤਾਂ ਦੇਖੋ ਚਲੋ ਮਾਲਿਕ ਕਰਦੈ।
ਹੂੰ ਸਈ ਗੱਲ ਐ। ਹੋਰ ਸਨਾਓ ਨਵੀ ਤਾਜੀ
ਹੋਰ ਜੀ ਬਸ ਵਦੀਆ ਜੀ।
ਖੇਡਨ ਨੀ ਗਏ ਸੰਡੇ ਐ ਅੱਜ।
ਅੱਜ ਨੀ ਭਾਜੀ ਕੱਲ ਪੇਪਰ ਹੈਗਾ ਈ।
ਅੱਛਾ-ਅੱਛਾ ਕੋਲੇਜ ਦੇ, ਚਲੋ ਵਦੀਆ ਅੱਛੀ ਗੱਲ ਐ। ਚਲੋ ਪੜ੍ਹੋ ਫੇਰ ਤਾਂ ਸਟੱਡੀ ਕੀ-ਕੀ ਕਰਦੇ ਹੋ ਤੁਸੀਂ ਵੈਸੇ
ਪੜਿਆ ਸੀ ਤੇ ਹੁਨ ਅਬੀ ਰਾਤੀ ਪੜਾਂਗਾ ਮੈਨੂੰ ਆਂਦਾ ਤੇ ਹੈ ਪੇਪਰ, ਬਸ ਹੁਨ ਪਾਸ ਹੋ ਜਾਵਾਂ।
ਚਲੋ ਵਦੀਆ ਕੋਈ ਗੱਲ ਨੀ ਹੋਜੋਗੇ ਪਾਸ ਘੁੰਮਨ ਫਿਰਨ ਜਾਓ ਕਿਤੇ। ਪੇਪਰ ਦੇ ਕੇ ਕਿਤੇ ਘੁੰਮਣ ਫਿਰਨ ਜਾਓ ਹੋਰ ਕੀ
ਜਾਏਂਗੇ ਐਹ ਸੋਚਦੇ ਪਏ ਸੀ ਹਰੀਦਵਾਰ ਜਾਮੇਂ।
ਅੱਛਾ ਓਥੇ ਜਾਨੈ ਘੁੰਮਨ ਫਿਰਨ ਵੈਸੇ ਈ।
ਹਾਂਜੀ ਘੁੰਮਨ ਫਿਰਨ ਲਈ ਹਰੀਦਵਾਰ।
ਕਿੰਨੀ ਦੂਰ ਅੱਛਾ, ਤੁਆਡੇ ਓਥੋਂ ਕਿੰਨੀ ਦੂਰ ਪੈ ਜਾਂਦਾ ਵੇ।
ਸਾਡੇ ਓਥੋਂ ਏਹ ਸੌ ਇੱਕ ਕਿਲੋਮੀਟਰ ਪੈ ਜਾਂਦਾ ਭਾਜੀ ਸੌ ਇੱਕ ਸੌ ਦਸ ਕਿਲੋਮੀਟਰ।
ਹਾਂ ਮਤਲਬ ਡੇ ਅਪ ਡਾਊਨ ਹੋ
ਹਾਂਜੀ ਅਪ ਡਾਊਨ ਏਕ ਦਿਨ ਵਿੱਚ ਹੋ ਸਕਦੈ।
ਹੂੰ-ਹੂੰ ਵਦੀਆ ਵੀ ਆਪਨਾ ਸਵੇਰੇ ਪਿਆ ਰਏ ਬੰਦਾ ਰਾਤੀ ਨਿਕਲ ਜਾਂਦਾ ਹੋਰ ਕੀ
ਹਾਂਜੀ ਨਈ ਇੱਕ ਟ੍ਰੇਨ ਚੱਲੀ ਏ ਹੁਨੇ ਸ਼ਾਮੀ ਅ ਚਾਰ ਵਜੇ ਚੱਲੋ ਓਥੇ ਸੱਤ ਵਜੇ ਪੁਚਾ ਦੇਗੀ। ਪੂਰੀ ਰਾਤ ਘੁਮੋ ਤੇ ਸੁੂਬੇ ਦੀ ਇੱਕ ਟ੍ਰੇਨ ਹੈਗੀ ਏ ਸਵੇਰੇ ਦੀ ਸਵੇਰੇ ਸਵੇਰੇ ਘਰ ਪੁਚਾ ਦੇਗੀ ਓ ਤੁਆਨੂੰ।
ਅੱਛਾ, ਵਦੀਆ ਯਾਰ ਫੇਰ ਤਾਂ ਆਪਨਾ ਸਵੇਰੇ ਜਾਓ ਸ਼ਾਮੀ
ਹਨਾ ਆਓ ਪੂਰੀ ਨਾਈਟ ਘੁਮਦੇ ਨੇ ਤੇ ਸਵੇਰੇ ਵਾਪਸ ਆ ਜਾਂਦੇ ਨੇ ਓਥੇ ਮਤਲਬ ਘੁੰਮਣ ਦੀ ਰਾਤੀ ਲਈ ਸਬ ਤੋਂ ਵਦੀਆ ਜਗਾ ਹੈਗੀ ਐ ਹਰੀਦੁਆਰ। ਓਥੇ ਪੂਰੀ ਰਾਤੀ ਘੁੰਮੋ ਸਵੇਰੇ ਘਰ ਆ ਜਾਓ ਆਪਨਾ ਕੰਮ ਵਗੈਰਾ ਦੇਖ ਲਿਓ।
ਚਲੋ ਵਦੀਆ ਬੰਦੇ ਨੂੰ ਇੱਕ ਅੱਦੇ ਵਾਰੀ ਜਦ ਫਰੀ ਹੋਏ ਬੰਦੇ ਨੂੰ ਏਧਰ ਈ ਆਜਾ ਚਾਈਦਾ ਹੋਰ ਕੀ
ਮਤਲਬ ਤੁਸੀਂ ਸ਼ਨੀਵਾਰ ਈ ਨਿਕੋ ਸ਼ਾਮੀ ਕੂਰੀ ਰਾਤੀ ਸ਼ਨੀਵਾਰੀ ਘੁੰਮੋ ਤੇ ਸਵੇਰੇ ਆਜੋ ਐਤਵਾਰ ਨੂੰ
ਅਛਾ ਐਤਵਾਰ ਨੂੰ ਵਾਪਸ ਆਜੋ
ਹਾਂਜੀ -ਹਾਂਜੀ- ਹਾਂਜੀ ਜੀ ਰੂਮ ਤੇ ਔਥੇ ਤੇ ਬੜੇ ਹੈਗੇ ਨੇ ਛੇ ਸੌ ਰੁਪਈਯੇ ਦੇ ਪਤਾ ਨੀ ਕਿੰਨੇ ਪੂਰੀ ਨਾਈਟ ਸਟੇ ਵਿਦ ਖਾਣਾ ਪਤਾ ਨ ਕੀ ਕੀ ਮਿਲਦਾ ਈ ਔਥੇ
ਅੱਛਾ
ਹਾਂਜੀ- ਹਾਂਜੀ
ਵਧੀਆ ਤੁਸੀਂ ਘੁੰਮ ਸਕ ਤਾਂ ਜਾਂਦੇ ਜਾਂਦੇ ਹੋ ਤੁ
ਹਂਜੀ ਹਰਿਦੁਆਰ ਤੇ ਅਸੀਂ ਜਾਂਨੇ ਰੈਨੇ ਆ। ਹੁਣ ਅਸੀਂ ਸੋਚ ਰੇ ਸੀ ਦੁਆਾਰਾ ਦਰਇਫ ਦਰਬਾਰ ਸਾਹਿਬ ਜਾਏ
ਚਲੋ ਵਧੀਆ ਅੱਛੀ ਗੱਲ ਏ ਜਾਨਾ ਚਾਈਦਾ
ਹਾਂਜੀ-ਹਾਂਜੀ।
ਚਲੋ ਭਾਜੀ ਤਾਨੂੰ ਮੈਂ ਡਿਸਟਰਬ ਕਰ ਰਿਯਾ ਹੋਨਾ ਕੋਈ ਨੀ ਕਰਦਾ ਫੇਰ ਬਾਦ ਚ
ਕੋਈ ਨੀ ਭਾਜੀ ਬਾਅ ਚ ਗੱਲ ਕਰਾਂਗੇ।
ਠੀਕ ਐ ਬਾਈ ਔਕੇ ਬਈ ਸਾਸੀ ਕਾਲ।
ਠੀਕ ਐ ਭਾਜੀ।